ਹ
ਹੈਲੋ
ਸਸ ਸ੍ਰੀ ਕਾਲ ਵੀਰ ਜੀ।
ਸ਼ਸੀ ਕਾਲ ਭੈਣ ਜੀ, ਹੋਰ ਜੀ ਠੀਕ ਓ?
ਹਾਂਜੀ ਵਧੀਆ, ਹੋਰ ਤੁਸੀਂ ਸੁਨਾਓ ਤੁਸੀਂ ਠੀਕ ਓ?
ਐਨ ਵਧੀਆ ਜੀ ਵਧੀਆ, ਹੋਰ ਘਰ ਪਰਿਵਾਰ ਠੀਕ ਐ ਜੀ।
ਸਭ ਵਧੀਆ ਜੀ, ਹੋਰ ਕੀ ਕਰ ਰੇ ਸੀ ਤੂਸੀ?
ਬਸ ਭੈਣ ਜੀ, ਬੈਠੇ ਸੀਗੇ ਬਾਰ। ਅੱਜ ਬਰਸਾਤ ਪੈ ਰੀ ਐ, ਸਾਵਣ
ਅੱਛਾ ਜੀ, ਹਾਂ ਸਈ ਗੱਲ ਐ - ਦੇਖੋ ਹੁਣ ਤੁਸੀਂ ਪਿੱਛੇ ਧੁੱਪਾਂ ਕਿੰਨੀਆਂ ਤੇਜ ਹੋ ਗਈਆਂ ਸੀ, ਗਰਮੀ ਬੋਤ ਵੱਧ ਗਈ। ਕੁਛ ਪ੍ਰਦੂਸ਼ਣ ਦੇਖੋ ਕਿੰਨਾ ਚੜਿਆ ਪੇਆ।
ਭੈਣਜੀ ਅਸਲ ਚ ਨਾ ਅਸਲ ਚ ਨਾ ਗਰਮੀ ਤਾਂ ਅਪਣੀ ਥਾਂ ਤੇ ਪੈ ਰਿਐ, ਮਗਰ ਜਾਦਾ ਪ੍ਰਦੂਸ਼ਣ ਵੱਧ ਗਿਆ ਨਾ ਫੈਕਟਰੀਆਂ ਕਾਰਨ ਤਦ ਈ ਨਾ ਓ ਉਸਦੇ ਓਹੂੰ ਮਿਕਸ ਕਰਕੇ ਤੇ ਗਰਮੀ ਜਾਦਾ ਵੱਧ ਜਾਂਦੀ ਐ।
ਵੱਧ ਜਾਂਦੀ ਆ, ਸਈ ਕੈ ਰੇਓ ਤੁਸੀਂ ਬਿਲਕੁਲ ਸਈ ਕੈ ਰੇਓ।
ਅੱਜ-ਕੱਲਦਾ ਵਾਤਾਵਰਨ ਤਾਂ ਇੰਨਾ ਕੁ ਖਰਾਬ ਹੋਇਆ ਪਿਆ ਨਾ ਵੀ ਮਤਲਬ ਵੀ ਮੀਂਹ ਪਵੇ ਤੇ ਅਗਲੇ ਦਿਨ ਐਸੀ ਧੁੱਪ ਚੜ੍ਹਦੀ ਐਵੀ ਬੰਦਾ ਖੜ ਨੀਂ ਸਕਦਾ-
ਨਾਜੀ ਮੀਂਹ ਪੈਣ ਤੋਂ ਘੰਟੇ ਬਾਦ ਈ ਧੁੱਪ ਚੜ ਜਾਂਦੀ ਐ ਜੀ। ਓਤੋਂ ਖੜਾ ਈਂ ਨੀਂ ਹੋਯਾ ਜਾਂਦਾ ਤੁੱਪੇ।
ਹਾਂਜੀ-ਹਾਂਜੀ-ਹਾਂਜੀ, ਬੋਤ ਔਖਾ ਕੰਮ ਐਜੀ ਮਤਲਬ ਸਿੱਧੀਆਂ ਕਿਰਨਾਂ ਸੂਰਜ ਦੀਆਂ ਸਾਡੇ ਸਰੀਰ ਤੇ ਪੈਂਦੀਆਂ ਨੇ -
ਫੇਰ ਤੇ ਹੈ। ਬਿਲਕੁਲ ਜੀ ਹੁਣ ਦੇਖੋ, ਘਰ ਦੇ ਜਿੰਨੇ ਮੈਂਬਰ ਹੈ ਓਨੇ ਈ ਵਾਈਕਲ ਨੇ। ਆਪਾਂ ਨੇ ਬਾਜਾਰ ਤੱਕ ਜਾਣਾ, ਬਾਜਾਰ ਤੱਕ ਜਾਣਾ ਹੁੰਦੈ ਤੇ ਅਸੀ ਪੈਦਲ ਨੀ ਜਾਵਾਂਗੇ ਆਪਾਂ, ਵਾਈਕਲ ਚੱਕ ਕੇ ਅਪਨਾ ਜਾਵਾਂਗੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਓਦੇ ਕਾਰਨ ਪ੍ਰਦੂਸ਼ਣ ਵੱਧੀ ਜਾ ਰੇਆ ਜੀ।
ਬਾਕੀ ਜੀ ਦੇਖੋ ਕੁਛ, ਆਪਾਂ ਜਿਵੇਂ ਦਰਖਤਾਂ ਨੂੰ ਕੱਟ ਰੇਆਂ - ਕਿਉਂਕਿ ਜੇੜੇ ਦਰੱਖਤ ਨੇ ਰੁੱਖ ਨੇ ਐ ਆਪਾਂ ਦਾ ਔਕਸੀਜਨ ਪੈਦਾ ਕਰਦੇ ਨੇ, ਕਾਰਬਨ ਡਾਇਆਕਸਾਈਡ ਲੈਂਦੇ ਨੇ।
ਬਿਲਕੁਲ ਜੀ।
ਦਰਖ਼ਤਾਂ ਦੇ ਕਟਣ ਕਾਰਨ ਬਿਨਾਂ ਵੀ ਪ੍ਰਦੂਸ਼ਣ ਦੀ ਮਾਤਰਾ ਬੋਤ ਜਾਦਾ ਵੱਧਗੀ। ਕਿਉਂਕਿ ਜਦੋਂ ਵੀ ਆਪਾਂ ਕਿਸੇ ਦਰਖਤਾਂ ਲੱਗੇ ਹੋਏ ਬਾਗ ਦੇ ਅ ਗੋਂ ਲੰਘਗਦੇ ਆਂ ਤੇ ਆਪਾਂ ਨੂੰ ਬੋਤ ਠੰਡਕ ਮਹਿਸੂਸ ਹੁੰਦੀਐ।
ਹਾਂਜੀ, ਬਿਲਕੁਲ ਸਈ ਕੈ ਰੇਓ।
ਤਾਂ ਓ ਜੇੜੀ ਸਵੱਛ ਹਵਾ ਆਉਣੀ ਸੀ ਹੁਣ, ਅਸੀਂ ਆਪਾਂ ਦਰਖ਼ਤ ਹੀ ਕੱਟੀ ਜਾ ਰੇਆ। ਫੈਕਟਰੀਆਂ ਵੀ ਲੱਗਦੀਆਂ ਜਾ ਰੀਆਂ ਤੇ ਵਹੀਕਲ ਵੀ ਵੱਧਦੇ ਜਾ ਰਈਆਂ। ਤਾਂ ਇਸ ਕਾਰਨ ਵੀ ਮਤਲਬ ਪ੍ਰਦੂਸ਼ਣ ਦੁਨੀਆਂ ਤੇ ਵਧੀ ਜਾ ਰੇਆ।
ਵੱਧੀ ਜਾ ਰੇਆ। ਸਈ ਕੈ ਰੇਓ ਤੁਸੀ ਐ ਗੱਲ ਤਾਂ ਬਿਲਕੁਲ।
ਹੁਣ ਦੇਖੋ, ਫੈਕਟਰੀਆਂ ਤੇ ਜੇੜਾ ਗੰਦਾ ਪਾਣੀ ਨਿਕਲਦੈ, ਓ ਅਪਨੇ ਸਾਫ ਪਾਣੀ ਪ੍ਰਦੂਸ਼ਿਤ ਕਰਦੈ, ਓਵੀ ਪਾਣੀ ਫਿਰ ਕੈਂਸਰ ਦਾ ਓ ਬਨ ਕੇ ਸਾਡੇ ਵਰਗੇ ਇਨਸਾਨਾਂ ਚ ਆ ਜਾਂਦਾ।
ਬਿਲਕੁਲ-ਬਿਲਕੁਲ ਸਈ ਗੱਲ ਐ।
ਹਾਂਜੀ-ਹਾਂਜੀ।
ਹੁਨ ਆਪਾਂ ਨੂੰ ਸਰਕਾਰ ਨੇ ਮਨਾ ਕੀਤਾ ਹੋਏਆ ਕੇ ਏ ਜਦੋਂ ਪਰਾਲੀ ਨੂੰ ਅੱਗ ਨੀ ਲਾਨੀ। ਅਸੀਂ ਫੇਰ ਵੀ ਲਗਾਨੇ ਆਂ ਜੀ ਪਿੰਡਾਂ ਵਾਲੇ ਫੇਰ ਪਰਾਲੀ ਨੂੰ ਅੱਗ ਲਾਂਦੇ ਨੇ। ਓਦਾ ਧੂੰਆਂ ੳਸੀ ਆਸਮਾਨ ਚ ਈ ਜਾਂਦਾ ਓ ਪ੍ਰਦੂਸ਼ਣ ਬਨਦਾ।
ਹਾਂਜੀ-ਹਾਂਜੀ-ਹਾਂਜੀ। ਪਤਾ ਕੀ ਐ ਜੀ ਹੁਨ ਦੇਖੋ ਜੱਟ ਪਰਾਲੀਆਂ ਫੂਕਦੇ ਨੇ ਹਨਾ। ਕਿਸਾਨ ਪਰਾਲੀ ਫੂਕਦਾ ਐ, ਸਰਕਾਰ ਨਾ ਕੋਈ ਹੱਲ ਨੀ ਕਰਕੇ ਦਿੰਦੀ ਸਈ ਤਰੀਕੇ ਦਾ। ਤੇ ਓ ਸਰਕਾਰ ਕੋਈ ਹੱਲ ਨੀ ਕਰਦੀ ਤੇ ਓ ਪਰਾਲੀ ਫੂਕ ਦਿੰਦੇ ਨੇ। ਫੇਰ ਓ ਓਨਾਂ ਲਈ ਵੀ ਮਾੜੈ, ਤੇ ਸਾਡੇ ਵਰਗੇ ਇਨਸਾਨਾਂ ਲਈ ਵੀ ਮਾੜਾ ਓਨਾਂ ਲਈ ਵੀ ਮਾੜਾ।
ਬਿਲਕੁਲ ਜੀ ਬਿਲਕੁਲ ਸਈ ਗੱਲ ਐ।
ਕਿਓਂਕਿ ਪ੍ਰਦੂਸ਼ਨ ਦੇਖੋ, ਪ੍ਰਦੂਸ਼ਨ ਕਾਰਨ ਅੱਜ-ਕੱਲ ਸਾਅ ਦੀ ਪ੍ਰੋਬਲਮ ਬੋ ਜਾਦਾ ਔਨ ਲਾਗੀ ਲੋਕਾਂ ਨੂੰ। ਬੋ ਜਾਦਾ ਸਾਅ ਦੀ ਪ੍ਰੋਬਲਮ ਹੁੰਦੀ ਐ ਲੋਕਾਂ ਨੂੰ।
ਹਾਂਜੀ।
ਅਸਥਮਾ ਦੀ ਪ੍ਰੋਬਲਮ ਵਦੀ ਜਾ ਰਈ ਐ।
ਬਿਲਕੁਲ ਸਈ ਗੱਲ ਕੈ ਰਏ ਓਂ।
ਕਿਓਂਕਿ ਹੁਨ ਦੇਖੋ ਹੁਨ ਅਹ ਹੌਲੀ-ਹੌਲੀ ਇਲੈਕਟ੍ਰਿਕ ਵੀਕਲ ਆ ਰਏ ਨੇ। ਮਗਰ ਫੇਰ ਵੀ ਸਰਕਾਰ ਪੁਰਾਨੀ ਗੱਡੀਆਂ ਨੂੰ ਬੰਦ ਨੀ ਕਰ ਰਈ।
ਨਾ ਜੀ ਨਾ।
ਜੋ ਚੀਜ਼ ਏਨਾਂ ਨੂੰ ਕਰਨੀ ਚਾਈਦੀ ਐ ਵੀ ਤੁਸੀਂ ਪੁਰਾਨੀ ਗੱਡੀਆਂ ਤੇ ਬੈਨ ਲਾਓ ਵੀ ਜੇੜੀ ਗੱਡੀ ਪ੍ਰਦੂਸ਼ਨ ਜਿਆਦਾ ਕਰਦੀ ਐ ਤੁਸੀਂ ਓਦਾ ਪ੍ਰ ਪ੍ਰਦੂਸ਼ਨ ਕੱਟਨਾ ਬੰਦ ਕਰ ਦਓ।
ਬਿਲਕੁਲ-ਬਿਲਕੁਲ ਜੀ।
ਏ ਚੱਕਰ ਐ ਜੀ।
ਹਾਂਜੀ ਏ ਤੇ ਹੈਈ ਐ ਜੀ। ਹੁਨ ਵੇਸਟ ਆ ਮਟੀਰੀਅਲ ਹੁੰਦੈ ਵੇਸਟ ਕੀ ਕੈਂਦੇ ਨੇ ਕੂੜਾ ਕਰਕਟ ਹੁੰਦਾ ਲੋਕੀ ਓਨਾਂ ਨੂੰ ਵੀ ਅੱਗ ਲਾ ਦਿੰਦੇ ਐ।
ਹਾਂਜੀ। ਕਿਓਂਕਿ ਸਰਕਾਰ ਸਰ ਘਰ ਰੀਸਾਈਕਲ ਨੀ ਨਾ ਕਰਦੀ ਕਿਸ ਚੀਜ਼ ਨੂੰ, ਹੁਨ ਜਿਵੇਂ ਪਲਾਸਟਿਕ ਕੀਤਾ। ਪਲਾਸਟਿਕ ਇੱਕ ਅਜਿਹੀ ਚੀਜ਼ ਐ ਵੀ ਤੁਸੀਂ ਏਨੂੰ ਜ਼ਮੀ ਜੇ ਦੱਬਦੋਗੇ ਨਾ ਦਸ ਸਾਲ ਬਾਦ ਵੀ ਖੋਦੋਗੇ ਓ ਦਸ ਸਾਲ ਬਾਦ ਵੀ ਉਵੇਂ ਦਾ ਉਵੇਂ ਈ ਹੋਏਗਾ।
ਹਾਂਜੀ।
ਹੁਨ ਦੇਖੋ ਕਿੰਨੀ ਹਾਨੀਕਾਰਕ ਐ ਸਾਡੇ ਲਈ। ਫਿਰ ਜਦੋਂ ਓ ਪਲਾਸਟਿਕ ਨੂੰ ਰੀਸਾਈਕਲ ਕਰਦੇ ਨੇ ਤਾਂ ਓ ਜੇੜਾ ਧੂੰਆਂ ਉੱਡਦਾ ਐ ਓ ਸਭ ਤੋਂ ਗੰਦਾ ਪ੍ਰ ਪ੍ਰ ਪ੍ਰਦੂਸ਼ਨ ਕਰਦਾ।
ਬਿਲਕੁਲ-ਬਿਲਕੁਲ।
ਏ ਚੱਕਰ ਐ ਜੀ ਹੁਨ ਜਿਵੇਂ ਸਾਡੇ ਜਿਵੇਂ ਅਵਾਰਾ ਗਊਆਂ ਫਿਰਦੀਆਂ ਨੇ ਬਾਰ ਗਾਵਾਂ, ਹੁਨ ਓ ਗੰਦ ਚ ਮੂੰਹ ਮਾਰਦੀਆਂ ਨੇ ਪਲਾਸਟਿਕ ਖਾਂਦੀਆਂ ਨੇ, ਓ ਪਲਾਸਟਿਕ ਤਾਂ ਓਨਾਂ ਦੇ ਪੇਟ ਚ ਜਾਂਦੈ ਤਾਂ ਓਦੇ ਨਾਲ ਗਾਵਾਂ ਵੀ ਬਮਾਰ ਹੁੰਦੀਆਂ ਨੇ। ਬੋ ਜਾਦਾ ਜਾਨਵਰਾਂ ਦਾ ਬੜਾ ਨੁਕਸਾਨ ਹੁੰਦੈ।
ਹਾਂਜੀ, ਐ ਤੇ ਹੈ ਈ ਐ।
ਹਾਂਜੀ, ਹਾਂਜੀ।
ਤੇ ਤੁਸੀ
ਬਸ ਜੀ ਬੀ ਮਤਲਬ ਦੇਖੋ ਹੁਣ ਆਪਣੇ ਪੇਲਾਂ ਸਾਵਣ ਦੇ ਵਿੱਚ ਕਿੰਨੇ ਮੀਂ ਪੈਂਦੇ ਸੀਗੇ।
ਹਾਂਜੀ।
ਜਿਸ ਸਾਬ ਨਾਲ ਬਾਰਿਸ਼ ਪੈਲਾਂ ਆਉਂਦੀ ਸੀਗੀ। ਉਸ ਸਾਬ ਸਿਰ ਬਾਰਿਸ਼ ਹੁਣ ਪੈਂਦੀ ਨੀ।
ਪੈਂਦੀ ਨੀ ਜੀ ਨਾ ਜੀ ਨਾ।
ਹਾਂਜੀ-ਹਾਂਜੀ।
ਹੁਣ ਦਰਖਤ ਈ ਕੱਟੀ ਜਾ ਰੇ ਨੇ ਜੀ
ਓਈ ਚੱਕਰ ਐ ਜੀ ਹੁਣ ਦਰੱਖਤ ਕੱਟ ਰੇ ਨੇ। ਅੱਗੇ ਦਰਖਤ ਜੇੜੀ ਪਰ ਪਾੜਾਂ ਚ ਬਰਫ਼ ਜੰਮਦੀ ਸੀ। ਓ ਓਦਾ ਪਾਣੀ ਸੋਖ ਲੈਂਦੇ ਸੀ। ਹੁਣ ਓ ਦਰੱਖਤ ਕੱਟਦੇ ਨੇ ਤੇ ਓ ਬਰਫ਼ ਦਾ ਪਾਣੀ ਪਿਘਲ ਕੇ ਨੀਚੇ ਆਂਦਾ ਐ। ਫਿਰ ਓਦੇ ਕਾਰਨ ਪੰਜਾਬ ਨੂੰ ਸਾਰੀਆਂ ਸਟੇਟਾਂ ਨੂੰ ਹੜ੍ਹਾਂ ਦੀ ਮਾਰ ਪੈਂਦੀ ਐ ਜੀ
ਹਾਂਜੀ-ਹਾਂਜੀ।
ਹੜਾਂ ਦੀ ਮਾਰ ਪੈਂਦੀ ਕਿੰਨੇ-ਕਿੰਨੇ ਨੁਕਸਾਨ ਹੋ ਜਾਂਦੇ ਨੇ। ਅੱਜ ਹੁਣ ਪਿੱਛੇ-ਪਿੱਛੇ ਦੀ ਗੱਲ ਐ ਜੇ ਆਪਣਾ ਦੋ ਹਜ਼ਾਰ ਪੱਚੀ ਦੀ ਕਿੰਨੇ ਹਾੜ ਆਏ ਨੇ ਅਪਣੇ ਪੰਜਾਬ ਚ। ਕਿੰਨੀ ਤਬਾਹੀ ਹੋਈ ਐ ਲੋਕਾਂ ਦੇ ਵਿਚਾਰੇਆਂ ਦੀ
ਹਾਂਜੀ।
ਵਿਚਾਰੇ ਪਿੰਡਾਂ ਆਲੇ ਦੇ ਕਈ ਘਰ ਰੁੜ ਗਏ। ਕਿੰਨੇ-ਕਿੰਨੇ ਟਨ ਰੇਤਾ ਵਿਚਾਰੇਆਂ ਦੀ ਜਮੀਨਾਂ ਤੇ ਆ ਗੇਆ। ਕਈਆਂ ਨੂੰ ਤਾਂ ਅਪਣੀ ਜਮੀਨਾਂ ਵੀ ਨੀ ਲੱਭੀਆਂ।
ਹਾਂਜੀ ਸਈ ਕੈ ਰੇ ਓ। ਐ ਤੇ ਗੱਲ ਤੁਸੀ ਬਿਲਕੁਲ ਸਈ ਕੈ ਰੇ ਓ।
ਹਾਂਜੀ-ਹਾਂਜੀ।
ਹੁਣ ਰੁੱਖ ਈ ਨੀ ਹੋਣਗੇ। ਕੀ ਕੈਂਦੇ ਨੇ ਦਰਖਤ ਈ ਨੀ ਹੋਣਗੇ ਤੇ ਐ ਧੁੱਪ ਵੱਧ ਰੀ ਐ। ਜਿਦੇ ਨਾਲ ਸਾਨੂੰ ਸਕਿੰਨ ਤੇ ਬੋਤ ਅਸਰ ਪੈ ਰੇਐ। ਸਾਡੇ ਸਰੀਰ ਤੇ ਬੋਤ ਅਸਰ ਪੈ ਰੇਐ।
ਸ਼ਰੀਰ ਤੇ ਅਸਰ ਤਾਂ ਈ ਪੈ ਰੇਆ ਨਾ ਜੀ ਕਿਉਂਕਿ ਹੁਣ ਪ੍ਰਦੂਸ਼ਣ ਵਧੀ ਜਾਂਦਾ ਐ। ਓਜ਼ੋਨ ਲੇਅਰ ਤੇ ਫ਼ਰਕ ਪਈ ਜਾਂਦੈ। ਜਦੋਂ ਓਜ਼ੋਨ ਲੇਅਰ ਸਾਡੀ ਕਮਜ਼ੋਰ ਹੋਣ ਲੱਗ ਜਾਏਗੀ ਤੇ ਤੇ ਸਿੱਧੀ ਧੁੱਪ ਸਾਡੇ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ ਤੇ ਪੈਣਗੀਆਂ। ਤਾਂ ਓ ਸਾਡੇ ਲਈ ਬੋਤ ਜਾਦਾ ਹਾਨੀਕਾਰਕ ਨੇ। ਹਾਂਜੀ-ਹਾਂਜੀ।
ਹੁਨ ਆਪਾਂ ਬਾਰ ਕਿੱਥੇ ਜਾਂਨੇ ਆ ਤੇ ਮੂੰਹ ਢੱਕ ਕੇ ਜਾਂਨੇ ਆ ਆਪਾਂ ਅਗਰ ਸਿਧੀ ਨਾ ਮੂੰ ਢੱਕਕੇ ਜਾਓ। ਤੇ ਸਾਨੂੰ ਸਿੱਧਾ ਧੁੱਪ ਚੁੱਭਦੀ ਐ ਬੋਤ ਜਾਦਾ।
ਹਾਂਜੀ-ਹਾਂਜੀ ਬੋਤ ਜਾਦਾ ਚੁੱਭਦੀ ਐ ਜੀ। ਬੋਤ ਜਾਦਾ ਬੋਤ ਬੁਰਾ ਹਾਲ ਐ ਜੀ ਮਤਲਬ ਬਿਨਾਂ ਰੁਮਾਲ ਬੰਨੇਆ ਤਾਂ ਬੰਦਾ ਨਿਕਲ ਈ ਨੀ ਸਕਦਾ।
ਨਾ ਜੀ ਨਾ ਹਾਂਜੀ-ਹਾਂਜੀ।
ਵੀ ਮਤਲਬ ਬੰਦਾ ਪੰਦਰਾਂ ਵੀ ਮਿੰਟ ਵੀ ਧੁੱਪ ਚ ਖੜਾ ਹੋਵੇ ਨਾ ਬੰਦਾ ਘਰੇ ਆਂਦਾ ਐ ਤੇ ਬੰਦੇ ਦਾ ਮੂੰਹ ਦਾ ਰੰਗ-ਫੰਗ ਉੱਡ ਜਾਂਦਾ ਐ।
ਹਾਂਜੀ-ਹਾਂਜੀ ਸਈ ਕੈ ਰੇਓ ਐ ਗੱਲ ਤਾਂ ਤੁਸੀ ਬਿਲਕੁਲ।
ਹਾਂਜੀ।
ਹੁਣ ਕੋਈ ਕਈ ਗੱਡੀਆਂ ਪੁਰਾਣੀਆਂ ਨੇ ਓ ਐਨੇ ਧੂੰਏ ਛੱਡਦੀਆਂ। ਓ ਸਿੱਧਾ ਸਾਡੇ ਤੇ ਮੂੰਹ ਤੇ ਆ ਕੇ ਧੂੰਆਂ ਪੈਂਦਾ। ਆਪਾਂ ਕਿੱਥੇ ਬਾਰ ਜਾ ਰੇ ਹੁਣੇ ਆਂ ਤੇ ਆਪਣੇ ਵਾਈਕਲ ਤੇ, ਹੂੰ-
ਬਸ ਜੀ ਕੀ ਕਰ ਸਕਦੇ ਆ ਜੀ ਦੇਖੋ। ਹੁਣ ਪ ਪਾਣੀ ਦਾ ਪੋਲਿਊਸ਼ਨ ਸਭ ਤੋਂ ਗੰਦਾ। ਸਾਡੇ ਬੱਚੇ ਪਾਣੀ ਪੀਂਦੇ ਨੇ ਅਸੀਂ ਪਾਣੀ ਪੀਂਨੇ ਆ। ਚਲੋ ਸਾਡੇ ਘਰਾਂ ਚ ਫਿਲਟਰ ਨੇ ਜਿੰਨਾ ਵਿਚਾਰੇ ਗਰੀਬ ਗੁਰੀਬਾ ਦੇ ਘਰਾਂ ਚ ਫਿਲਟਰ ਨਹੀ ਹੈਗੇ ਉਸੀ ਗੰਦਾ ਪਾਣੀ ਪੀਂਦੇ ਰੋ। ਕਿੰਨੇ ਵਿਚਾਰੇ ਨੁਕਸਾਨਦਾਇਕ ਚੀਜ਼ ਏ ਓਨਾਂ ਆਸਤੇ।
ਬਿਲਕੁਲ-ਬਿਲਕੁਲ ਸਈ ਕੈ ਰੇ ਓ ਤੁਸੀਂ
ਹਾਂਜੀ-ਹਾਂਜੀ।
ਏ ਤੇ ਹੈ ਈ ਐ। ਹੁਣ ਕਈ ਫੈਕਟਰੀਆਂ ਦਾ ਗੰਦਾ ਪਾਣੀ ਗੰ ਏ ਸਭ ਸਾਡੀਆਂ ਨਦੀਆਂ ਚ ਈ ਆ ਰੇਆ। ਦਰਆਵਾਂ ਚ ਆ ਰੇਆ।
ਹਾਂਜੀ-ਹਾਂਜੀ-ਹਾਂਜੀ।
ਹੂੰ ਓ ਹਾਨੀਕਾਰਕ ਈ ਸਾਡੇ ਲਈ।
ਹਾਂਜੀ-ਹਾਂਜੀ ਬੋਤ ਜਾਦਾ ਹਾਨੀਕਾਰਕ ਏ ਜੀ ਬੋਤ ਜਾਦਾ, ਨਵੇਂ ਪਾਨੀ ਨੂੰ ਵੀ ਸਾਫ਼ ਪਾਨੀ ਨੂੰ ਵੀ ਓ ਪਾਨੀ ਪ੍ਰਦੂਸ਼ਿਤ ਕਰ ਰੇਆ।
ਬਿਲਕੁਲ-ਬਿਲਕੁਲ ਜੀ।
ਬੋਤ ਜਾਦਾ ਪ੍ਰਦੂਸ਼ਿਤ ਕਰ ਰੇਆ ਜੀ, ਹੁਣ ਦੇਖੋ ਵੱਡੀਆਂ-ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਜੀ। ਦਿਨ-ਰਾਤ ਕੰਮ ਚੱਲਦਾ ਓਨਾਂ ਚ ਦਿਨ-ਰਾਤ ਧੂੰਆਂ ਉੱਠਦਾ ਜੀ ਉੱਪਰ। ਕਿੰਨਾ ਫ਼ਰਕ ਪੈਂਦਾ ਹੋਏਗਾ ਨਾ। ਦੇਖੋ ਹੁਣ ਜੇੜੀ ਫੈਕਟਰੀ ਜਿਵੇਂ ਲੋਏ ਆਲੀ ਫੈਕਟਰੀਜ਼ ਲੋਏ ਨੂੰ ਆਪਾਂ ਤੇਜਾਬ ਨਾਲ ਪਿਘਲਾਨੇ ਆ। ਓ ਤੇਜ਼ਾਬ ਉੱਡਦਾ ਓ‌ ਕਿੰਨਾ ਹਾਨੀਕਾਰਕ ਐ ਸਾਡੇ ਸਰੀਰ ਲਈ।
ਬਿਲਕੁਲ-ਬਿਲਕੁਲ ਜੀ ਬਿਲਕੁਲ।
ਤੇਜ਼ਾਬ ਯੂਜ ਕਰ ਲਈਏ ਬਾਥਰੂਮ ਦੇ ਵਿੱਚ ਤੇ ਖੜੇਆ ਨੀ ਜਾਂਦਾ ਸਾਡੇ ਤੋਂ
ਨਈ ਜਾਂਦਾ ਜੀ ਐ ਤੇ ਸਈ ਕੈ ਰੇ ਓ ਤੁਸੀਂ।
ਹਾਂਜੀ-ਹਾਂਜੀ-ਹਾਂਜੀ।
ਹੂੰ-ਹੂੰ ਓਈ ਗੱਲ ਐ ਪਿੱਛੇ ਹੁਣ ਮੈ ਪਟਾਕੇਆਂ ਤੇ ਵੀ ਬੈਣ ਲੱਗੀ ਸੀਗੀ, ਦੇਖੋ ਪਟਾਕਿਆਂ ਦਾ ਵੀ ਧੂੰਆਂ ਆਂ ਆਂ ਕਿੰਨਾ ਹੁੰਦਾ।
ਹਾਂਜੀ-ਹਾਂਜੀ-ਹਾਂਜੀ। ਹੁਣ ਦਿੱਲੀ ਵਰਗੇ ਸ਼ ਸੈ਼ਰ ਚ ਪਟਾਕੇ ਬੈਣ ਈ ਰਏ ਸੀ।
ਬਿਲਕੁਲ ਜੀ ਬਿਲਕੁਲ।
ਆਪਣੇ ਪੰਜਾਬ ਚ ਫੇਰ ਵੀ ਐਥੇ
ਚੱਲੀ ਜਾਂਦੇ ਆ ਥੋੜੇ-ਬੋਤੇ ਜੇੜੇ ਚਲਾਣ ਵਾਲੇ ਹਾਂਜੀ, ਹਾਂਜੀ-ਹਾਂਜੀ। ਹਾਂਜੀ, ਏ ਤੇ ਗੱਲ ਸਈ ਐ ਜੀ।
ਬਸ ਜੀ ਤੇ ਹੁਣ ਕਈ ਓ ਬਸ ਸਰਕਾਰ ਨੂੰ ਅਪੀਲਾਂ ਪਾਂਦੇ ਰੈਨੇ ਆਾਂ ਸਾਡੇ ਵਰਗੇ ਲੋਕ ਵੀ ਤੁਸੀਂ ਕੋਈ ਹੱਲ ਕਰੋ। ਹੁਣ ਜਦੋਂ ਸਰਕਾਰ ਕੋਈ ਸੁਣੇਗੀ ਤਾਂਈ ਫੇਿਰ ਕੋਈ ਨਾ ਕੋਈ ਹੱਲ ਹੋਏਗਾ ਜੀ।
ਹਾਂਜੀ ਪ ਪਿੱਛੇ ਹੁਣ ਦੇਖੋ ਪੋਲੋਥੀਨ ਤੇ ਬੈਨ ਲਾਯਾ ਸੀ ਫੇਰ ਦੁਬਾਰਾ ਥੋੜੇ ਦਿਨ ਬੈਨ ਹੁੰਦਾ ਫਿਰ ਉਹੀ ਹਾਲ ਹੋ ਜਾਂਦਾ ਜੀ
ਹਾਂਜੀ - ਹਾਂਜੀ- ਹਾਂਜੀ, ਇਹ ਤੇ ਹੈ ਜੀ
ਹੈਗੇ ਐ, ਹੁਣ ਆਪਾਂ ਆਪ ਈ ਪ੍ਰਦੂਸ਼ਣ ਘਟਾਵਾਂਗੇ ਤਾਂਈ। ਅੱਗੇ ਫੈਦੇ ਸਾਨੂੰ ਈ ਹੋਣਗੇ।
ਏ ਤਾਂ ਹੈ ਜੀ।
ਚਲੋ, ਠੀਕ ਐ ਵੀਰ ਜੀ, ਸਸ਼੍ਰੀ ਅਕਾਲ ਜੀ।
ਠੀਕ ਐ, ਭੈਣ ਜੀ ਸਸ੍ਰੀ ਅਕਾਲ ਜੀ।